ਹੈਲੋ ਹਾਂਜੀ ਸਾਸ਼ੀ ਕਾਲ।
ਸ਼ਸ਼ੀ ਕਾਲ ਜੀ ਹੋਰ ਸੁਣਾਓ ਕਿੱਦਾਂ?
ਮੈਂ ਬਸ ਵਧੀਆ-ਵਧੀਆ ਤੁਸੀਂ ਸੁਣਾਓ ਤੁਸੀਂ ਕਿੱਦਾਂ?
ਬਸ ਠੀਕ ਆਂ ਤੁਸੀਂ ਹੈਲੋ
ਹੈਲੋ ਹਾਂਜੀ ਆਵਾਜ਼ ਆ ਰੀ?
ਹਾਂਜੀ-ਹਾਂਜੀ।
ਹੋਰ ਸੁਣਾਓ ਕੀ ਕਰਦੇ ਪਏ ਸੀ?
ਬਸ ਕੁਛ ਨੀ ਵੇਲੇ ਹੋਏ ਸੀ ਹੁਨ।
ਅੱਛਾ-ਅੱਛਾ, ਮੈਂ ਵੀ ਬਸ ਮੈਂ ਬੱਚਿਆਂ ਦਾ, ਉਹ ਕੀ ਕਹਿੰਦੇ ਆ ਬੱਚਿਆਂ ਹਾਲੀਡੇਜ਼ ਵਰਕ ਮਿਲਿਆ ਦੈ, ਉਹਨਾਂ ਦੀ ਅਸਾਂਇਨਮੈਂਟ ਕਰ ਰਹੀ ਸੀ।
ਅੱਛਾ-ਅੱਛਾ। ਅਰੇ ਬਸ ਮੈਂ ਕੀ ਦੱਸਾਂ ਮੈਂ ਨਾ ਮਤਲਬ ਮੇਰੇ ਪਿੰਪਲ ਨਿਕਲਨ ਡੇ ਇੱਕ ਤੋਂ ਬਾਦ ਇੱਕ ਨਿਕਲਦਾ ਗਰਮੀ 'ਚ, ਤੁਹਾਨੂੰ ਪਤਾ ਹੀ ਏ। ਮਤਲਬ ਗਰਮੀ 'ਚ ਸਕਿੰਨ ਵੀ ਉੱਦਾਂ ਦੀ ਹੋ ਜਾਂਦੀ ਓਇਲੀ ਜੀ।
ਹਾਂ-ਹਾਂ, ਇਹ ਤੇ ਗੱਲ ਹੈਗੀ ਏ ਗਰਮੀ ਚ
ਅਰੇ, ਮੈਂ ਤੇ ਹਜੇ ਮੈਂਗੋ ਨੂੰ ਇੰਨਾ ਹੱ ਹੱਥ ਵੀ ਨਹੀਂ ਲਾਇਆ ਮੈਂਗੋ ਖਾਧੇ ਈ ਨਹੀਂ ਆ ਫਿਰ ਵੀ ਮੇਰੇ ਪਿੰਪਲ ਇੱਕ ਤੋਂ ਇੱਕ ਇੱਕ ਦਿਨ ਬਾਦ ਇੱਕ ਨਿਕਲ ਜਾਂਦੈ, ਫਿਰ ਮਤਲਬ ਉਹ ਠੀਕ ਹੋ ਜਾਂਦੈ ਫਿਰ ਅਗਲਾ ਆ ਜਾਂਦੈ।
ਹਾਂਜੀ।
ਮੈਂ ਕਿਹਾ, ਮਤਲਬ ਪਿੰਪਲ ਇੱਕ ਦਿਨ ਆਂਦੈ ਫਿਰ ਅਗਲੇ ਦਿਨ ਫਿਰ ਦੂਜਾ ਆ ਜਾਂਦੈ ਠੀਕ ਹੁੰਦਾ ਤੇ।
ਦੇਖੋ ਐਵੇਂ ਹੋ ਹੀ ਰਿਹੈ ਮੇਰੀ ਸਕਿੰਨ ਨਾਲ ਵੀ ਐਹੀ ਹੋ ਰਿਹਾ ਏ। ਕੀ ਮਤਲਬ ਇੱਕ ਪਿੰਪਲ ਆਂਦਾ ਏ, ਫੇਰ ਅਗਲੇ ਦਿਨ ਦੂਜਾ ਆਂਦਾ ਏ, ਦੂਜਾ- ਤੀਜੇ, ਤੀਜਾ ਆ ਜਾਂਦਾ ਮਤਲਬ ਕਿ ਇੰਨੀ ਜ਼ਿਆਦਾ ਸਵੈਟਿੰਗ ਹੁੰਦੀ ਏ ਨਾ ਤੇ ਉਹ ਓਇਲੀ ਸਕਿੰਨ ਕਰਕੇ ਹੋ ਜਾਂਦੇ ਆ।
ਅਰੇ ਇਹਨਾਂ ਤੇ ਹਜੇ ਮੈਂ ਕੁਛ ਫਾਸਟ ਫੂਡ ਵੀ ਨਹੀਂ ਖਾਂਦੀ ਆ ਓਇਲੀ ਚੀਜ਼ ਯਾ ਮੈਂਗੋ ਹਜੇ ਤਾਂ ਹੱਥ ਹੱਥ ਈ ਮਿਲਾਏਆ ਏ ਨਾ।
ਮੈਂ ਵੀ ਨਹੀਂ ਖਾਂਦੀ ਬਾਰ ਦੀ ਚੀਜ਼ਾਂ। ਮਤਲਬ ਬਾਹਰ ਦੀ ਚੀਜ਼ਾਂ ਬਿਲਕੁਲ ਏਦਾਂ ਬੰਦ ਕੀਤੀ ਦੀਆਂ ਕਿ ਹਾਂ, ਉਹ ਵੈਸੇ ਵੀ ਇਹ ਜੋ ਸਾਡੀ ਏਜ ਹੈ। ਇਸ ਏਜ ਇੱਚ ਜ਼ਿਆਦਾਤਰ ਬੁਰਾਈ ਕਰ ਦੈ ਮਤਲਬ। ਇਗਨੋਰ ਹੀ ਕਰਨਾ ਚਾਈਦੈ, ਅਵੋਇਡ ਕਰਨਾ ਚਾਹੀਦੈ।
ਹੰ। ਸ ਮੇਰਾ ਬ੍ਰਦਰ ਏ, ਹੁਣ ਉਹਦੇ ਫੇਸ ਸਾਰਾ ਭਰਿਆ ਦਾ ਸੀ ਪਿੰਪਲਸ ਨਾਲ। ਉਹਨੇ ਇੰਨੀ ਦਵਾਈ ਹੁਣ ਥੀ ਅ ਥ੍ਰੀ ਥਾਉਜੇਂਟ, ਫੋਰ ਥਾਉਜੇਂਟ ਦੀ ਤੇ ਉਹ ਟਿਊਬਸ ਹੀ ਲਿਆਇਆ ਦਾ ਲਾਣ ਲਈ, ਫੇਸ ਤੇ।
ਹਾਂ, ਉਹ ਉਹ ਉਹਨਾ ਦਾ ਤਾਂ ਫਿਰ ਦੇਖੋ ਖਾਣਾ-ਪਾਣਾ ਵੀ ਗਲਤ ਏ। ਉਹ ਬਾਰ ਦਾ ਕਿੰਨਾ ਹੀ ਖਾਂਦੇ ਆ।
ਤੇ ਹੋਰ। ਨਾਲੇ ਐਨੂੰ ਐਲਰਜੀ ਹੈ ਏਅਰ ਤੋਂ ਵੀ, ਹਵਾ ਤੋਂ ਵੀ।
ਹਾਂ ਦੇਖੋ, ਫਿਰ ਘੁੰਮਦੇ ਵੀ ਬਾਰ ਨੇ।
ਹਾਂ ਧੁੱਪ ਚ ਬਾਰ ਜਾਂਦੇ ਨੇ ਰੈਡ ਹੋ ਜਾਂਦੀ ਪੂਰੀ ਸਕਿੰਨ, ਔਰ ਮੇਰੇ ਨਾਲ ਵੀ ਵੈਸੇ ਇਨਾ ਏਦਾਂ ਹੀ ਹੋ ਰਿਹਾ ਮੈਨੂੰ ਪਤਾ ਕੀ ਹੋ ਰਿਹਾ ਮੈਨੂੰ ਇੰਚਿੰਗ ਹੋਣ ਲੱਗ ਜਾਂਦੀ ਆ ਮਤਲਬ ਜੇ ਮੈਂ ਬਾਹਰ ਜਾਵਾਂ ਗਰਮੀ
ਐ ਮੇਰੇ ਨਾਲ ਵੀ ਹੈ ਹਾਂ, ਹੂ ਐ ਮੇਰੇ ਨਾਲ ਵੀ ਹੈਗਾ ਕੀ ਇੱਕ ਤੇ ਮੇਰੇ ਨਾ ਰੈਡ ਪੈਚਿਸ ਆਉਣੇ ਸ਼ੁਰੂ ਹੋ ਜਾਂਦੇ ਆ ਮੇਰੇ ਪੂਰੇ ਬਾਜੂ ਤੇ ਮੇਰੀ ਗਰਦਨ ਤੇ ਮਤਲਬ ਜਿੱਥੇ ਜਿੱਥੇ ਅ ਕੱਪੜਾ ਨਹੀਂ ਹੈਗਾ ਨਾ ਜਿਵੇਂ ਆਪਾਂ ਟੋਪ ਪਾ ਰਹੇ ਆ ਤੇ ਟੋਪ ਦੇ ਉੱਪਰ ਜਿਵੇਂ
ਉਹੀ ਨਾ ਹੁ ਟੈਨਿੰਗ ਜਿੱ ਜਿੱਥੇ ਜਿੱਥੇ ਟੈਨਿੰਗ ਹੁੰਦੀ, ਉੱਥੇ ਉੱਥੇ ਪਿੰੰਪਲਸ ਵੀ ਆਣਾ ਸ਼ੁਰੂ ਹੋ ਜਾਂਦੇ ਮੇਰੀ ਪਿੱਠ ਤੇ ਜਿਵੇਂ ਹੁਣ ਗਰਦਨ ਦਾ ਬੈਕ ਸਾਈਡ ਹੁੰਦਾ ਨਾ ਇੱਥੇ ਵੀ ਹੁਣ ਜਿਵੇਂ ਧੁੱਪ ਪੈਂਦੀ ਏ, ਗਰਮੀ ਨਾਲ ਪਸੀਨਾ ਆਂਦਾ, ਇੱਥੇ ਪਿੰਪਲ ਹੋ ਜਾਂਦੇ ਨੇ।
ਹਾਂ, ਉਹੀ ਮੈਂ ਤੁਹਾਨੂੰ ਕੈ ਰਹੀ ਹਾਂ ਨਾ ਕਿ ਮੈਂ ਵੀ ਜਦੋਂ ਧੁੱਪ ਚ ਜਾਣੀਂ ਆ ਨਾ ਮੇਰੇ ਰੈੱਡ ਰੈੱਡ ਪੈਚਿਸ ਹੋ ਜਾਂਦੇ ਨੇ ਫਿਰ ਇੰਚਿੰਗ ਹੋਣੀ ਸ਼ੁਰੂ ਹੋ ਜਾਂਦੀ ਫਿਰ ਉਸ ਜਗ੍ਹਾ ਤੇ ਨਾ ਪਿੰਪਲ ਆਣੇ ਸ਼ੁਰੂ ਹੋ ਜਾਂਦੇ ਆ।
ਹਾਂ ਉਹੀ ਤੇ ਵੈਸੇ ਤੇ ਅਵਾਇਡ ਹੀ ਕਰਦੇ ਹਾਂ ਬਾਹਰ ਦਾ ਖਾਣਾ, ਫਿਰ ਵੀ ਮਤਲਬ ਜੇੜੇ ਖਾਂਦੇ ਨੇ ਉਹ ਤਾਂ ਸਹੀ ਭਾਲੇ ਨੇ। ਜਿਹੜੇ ਨਹੀਂ ਖਾਂਦੇ ਉਹਨਾਂ ਨੂੰ
ਜੀ ਇਹ ਤੇ ਗੱਲ ਹਾਂ ਇਹ ਤੇ ਗੱਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਅੱਜ ਅਜ ਕੱਲ ਤੇ ਵੈਸੇ ਵੀ ਬਾਰ ਗਰਮੀਆਂ ਚ ਬਾਹਰ ਦਾ ਖਾਣਾ ਹੀ ਨਹੀਂ ਚਾਈਦਾ।
ਜੇੜੇ ਪਰੇਜ਼ ਨਹੀਂ ਕਰਦੇ ਨਾ ਉਹ ਸਹੀ ਨੇ। ਜੇੜੇ ਪਰੇਜ਼ ਕਰਦੇ ਨੇ ਉਹ ਬਸ।
ਮੇਰੀ ਨਾ ਇੱਥੇ ਇੱਕ ਸਿਸਟਰ ਹੈਗੀ ਏ, ਮਤਲਬ ਖੈਰ ਉਹ ਮਤਲਬ ਐਵੇਂ ਤੇ ਹੈ ਕਿ ਉਹ ਜੀਰੋ ਸ਼ੂਗਰ ਤੇ ਹੀ ਰੈਂਦੀ ਏ ਜ਼ਿਆਦਾਤਰ।
ਅੱਛਾ।
ਮਤਲਬ ਸ਼ੂਗਰ ਤੇ ਰੈਂਦੀ ਉਹ ਪਰ ਉਹਦਾ ਪੈਲੀ ਖਾਣਾ ਪੀਣ ਬੰਦ ਹੁੰਦੇ ਮੈਂ ਦੇਖਿਆ ਨੀ ਹੈਗਾ ਕਿ ਉਹ ਓਇਲ ਖਾਣਾ ਪੀਣਾ ਬੰਦ ਰਹੀ ਏ। ਜੰਕ ਫੂਡ ਖਾਂਦੀ ਏ, ਸਭ ਕਰਦੀ ਏ ਫੇਰ ਫਿਗਰ ਜੀਰੋ ਫਿਗਰ ਆ ਜੇ ਉਦਾ। ਬਿਲਕੁਲ ਔਰ ਮੂੰਹ ਤੇ ਕੋਈ ਪਿੰਪਲ ਪਿੰਪਲ ਉਹਦੇ ਆਂਦਾ ਨੀ ਹੈਗਾ।
ਅੱਛਾ, ਮਤਲਬ ਦੇਖ ਲਓ ਯਾਰ ਜਿਹੜੇ ਖਾਂਦੇ ਨੇ ਉਹਨਾਂ ਨਾਲ ਕੋਈ ਕੁਛ ਨੀ ਹੁੰਦਾ ਜਿਹੜੇ ਇੰਨਾ ਸੋਚ-ਸੋਚ ਕੇ ਖਾਂਦੇ ਨੇ
ਤੇ ਉਹ ਤੇ ਉਹ ਤੇ ਮਤਲਬ ਉਹ ਸ਼ਾਮ ਨੂੰ ਉਹਦੇ ਸ਼ ਹੋ ਜਾਂਦਾ ਕੁਛ ਨਾ ਕੁਛ
ਅੱਛਾ।
ਮੰਗਾਂ ਕੇ ਖਾਂਦੀ, ਘਰ ਮੰਗਾਂ ਕੇ ਉਹਨੂੰ ਤੇ ਘਰ ਬਣਾਦੀ
ਅੱਛਾ।
ਉਹ ਨਾਲੇ ਉਹਨੂੰ ਕੁਕਿੰਗ ਦਾ ਸ਼ੌਕ ਏ ਤੇ ਉਹ ਬਸ ਖਾਂ ਬਣਾਉਦੀ ਰਹਿੰਦੀ ਤੇ ਖਾਂਦੀ ਰਹਿੰਦੀ। ਫੇਰ ਵੀ ਤੁਸੀਂ ਉਹਦਾ ਫਿਗਰ ਦੇਖਣਾ ਬਿਲਕੁਲ ਐਵੇਂ ਪਤਲੀ ਪਤੰਗ ਹੈਗੀ ਏ ਉਹ।
ਅੱਛਾ। ਫਿਰ ਤਾਂ ਪੱਕਾ ਕੋਈ ਰਾਜ ਹੋਏਗਾ।
ਹਾਂ ਕਹਿ ਸਕਦੇ ਹਾਂ, ਹੋ ਸਕਦਾ। ਪਰ ਕੀ ਕਹਿੰਦੇ ਨੇ ਬਾਕੀ ਸਕਿਨ ਕੇਅਰ ਦੀ ਇੱਕ ਚੀਜ਼ ਹੁੰਦੀ ਹੈ ਕਿ ਅੱਜ ਕੱਲ ਤਾਂ ਸਕਿਨ ਕੇਅਰ ਕਰਨਾ ਬੜੀ ਜ਼ਰੂਰੀ ਚੀਜ਼ ਹੋ ਗਈ ਏ।
ਹਾਂ ਉਹੀ ਨਾ ਹਾਂ। ਸਕਿਨ ਕੇਅਰ ਆਪਣਾ ਬਾਰ ਜਾਣ ਵੇਲੇ ਸਨਸਕ੍ਰੀਨ ਲਗਾਓ ਔਰ ਮੋਇਸਚਰਾਈਜ਼ਰ
ਬਾਰ ਗਰਮੀ ਕੀ ਇੰਨੀ ਘਰ ਵੀ ਏ। ਆਪਣੇ ਆਪ ਨੂੰ ਨਾ ਅਹ ਘਰ ਵੀ ਸਨਸਕ੍ਰੀਨ ਲਗਾ ਕੇ ਰੱਖਣੀ ਚਾਹੀਦੀ ਕਿਉਂਕਿ ਲਾਈਟ ਕਮਰੇ ਚ ਲਾਈਟ ਜਲਾਨੇ ਆ। ਬਹਿਣੇ ਆ ਤੇ ਲਾਈਟ ਵਿੱਚ ਉਹ ਯੂਵੀ ਰੇਜ ਹੁੰਦੀ ਆ ਉਹ ਯੂਵੀ ਰੇਜ ਸਾਡੇ ਸਕਿਨ ਤੇ ਪੈਂਦੀ ਹੈ ਤੇ ਘਰ ਵੀ ਸਾਨੂੰ ਸੰਸਕ੍ਰੀਨ ਲਗਾ ਕੇ ਰੱਖਣੀ ਚਾਹੀਦੀ।
ਹਾਂਜੀ-ਹਾਂਜੀ ਬਿਲਕੁਲ ਸਹੀ। ਮਤਲਬ ਇਹ ਹੈ ਕਿ ਬਸ ਸਿਕਨ ਦਾ ਹੁਣ ਜਿਹੜਾ ਧਿਆਨ ਰੱਖਦਾ ਹੈ ਨਾ ਉਹਦੇ ਤੇ ਵੀ ਜਾਦਾ ਪਿੰਪਲ ਹੁੰ ਜੇ ਨਈ ਰੱਖਦਾ ਤੇ ਉਹਦੀ ਕਲੀਅਰ ਸਕਿੰਨ ਫੇਰ ਉਹੀ ਹਿਸਾਬ ਹੈ।
ਮੈਂ ਵੀ ਆਪਣੀ ਸਕਿੰਨ ਦਾ ਬੌਤ ਕੋਸ਼ਿਸ਼ ਕਰਨੀ ਆ ਕਿ ਧਿਆਨ ਰੱਖਾ ਧਿਆਨ ਰੱਖਾ। ਪਰ ਨਈ ਹੋ ਪਾਂਦਾ।
ਹੂੰ ਇਨਾ ਨੀ ਧਿਆਨ ਦਿੱਤਾ ਜਾਂਦਾ ਹੁਣ ਪਿੰਪਲ ਹੋ ਰਿਹਾ ਹੈ ਤਾਂ ਇੱਕ ਜਾਂਦਾ ਦੂਜਾ ਆ ਜਾਂਦਾ ਹਜੇਕੀ ਬਾਰ ਦਾ ਖਾਈਦਾ ਨੀ ਏ। ਘਰ ਬਣਾ ਕੇ ਕ ਕੁਛ ਖਾਲੀ ਦਾ ਕੋਈ ਮਨ ਕਰੇ ਢੋਕਲਾ ਮਤਲਬ ਬੌਤ ਈਜੀ-ਈਜੀ ਰੈਸਪੀਸ ਬਣਾਨੇ ਆ ਘਰੇ ਤੇ ਖਾ ਖਾ ਪੀ ਲੈ। ਬਾਹਰੋਂ ਤਾਂ ਬਹੁਤ ਘੱਟ।
ਹਾਂ ਮੈਂ ਵੀ ਇਹੀ ਕਰਨੀ ਆ ਵੈਸੇ ਤੇ ਮੈਂ ਘਰ ਵੀ ਨੀ ਖਾ ਘਰ ਵੀ ਇਹਨਾਂ ਨੇ ਬਣਾਉਂਦੀ ਮੇਰਾ ਤੇ ਇਸ ਟਾਈਮ ਇਹ ਥੋੜ੍ਹੇ ਦਿਨਾਂ ਤੱਕ ਤਾਂ ਕੁਛ ਖਾਣ ਪੀਣ ਦੇ ਹਾਂ ਮੰਨ ਜਾ ਹੀ ਨੀ ਕਰ ਰਿਹਾ ਇੰਨੀ ਗਰਮੀ ਲੱਗ ਰਹੀ ਹੈ ਰੋਟੀ ਖਾਣ ਤੱਕ ਤੇ ਮਨ ਹੀ ਕਰ ਰਿਹਾ।
ਹਾਂ ਉਹੀ ਨਾ ਹੁਣ ਗਰਮੀ ਹੈ ਰੋਟੀ ਖਾਣ ਤੇ ਵੀ ਇੰਨਾ ਜੀਅ ਨੀ ਕਰਦਾ ਮਤਲਬ। ਖਾਦੀ ਨੀ ਜਾਂਦੀ ਏਨੀ।
ਹਾਂਜੀ।
ਹੈਲੋ। ਹੈਲੋ। ਹੈਲੋ। ਆਵਾਜ਼ ਨੀ ਆ ਰਹੀ।
ਹੈਲੋ।
ਹੈਲੋ।
ਹੈਲੋ ਹੈਲੋ। ਹੈਲੋ ਹਾਂਜੀ ਆ ਗਈ ਆਵਾਜ਼ ਤੁਆਨੂੰ
ਮੈਨੂੰ ਤਾਂ ਆ ਰਹੀਏ ਤੈਨੂੰ ਆ ਰਹੀਏ
ਹਾਂ ਸਾਨੂੰ ਆ ਰਹੀਏ।
ਓਕੇ ਤੇ ਮੈਂ ਕਿਹਾ ਹੁਣ ਰੋਟੀ ਵੀ ਗਰਮੀ ਚ ਘੱਟ ਖਾਧਦੀ ਜਾਂਦੀ ਹੈ ਨਾ
ਹਾਂ ਓਇ ਨਾ ਰੋਟੀ ਵੀ ਗਰਮੀ ਨਹੀ ਘੱਟ ਖਾਧਦੀ ਜਾਂਦੀ। ਬਸ ਇਹੀ ਸਿਸਟਮ ਹੋਏਗਾ ਖਾਣ ਪੀਨਾ ਤੇ ਬੜਾ ਬੁਰਾ ਸਿਸਟਮ ਹੋਏਦਾ ਸਾਰਾ ਦਿਨ ਪਾਣੀ ਪੀ ਪੀ ਕੇ ਹੀ ਢਿਡ ਅੰਫਰ ਜਾਂਦਾ।
ਹਾਂਜੀ।
ਹਮ ਪਾਣੀ ਵੀ ਇਹਨਾਂ ਨੇ ਪੀਂਦੀ ਪਾਣੀ
ਅਰੇ ਮੁਛਕਲ। ਕੀ ਕਰਨਗੇ ਘਰ ਹਾਂਜੀ ਹੈਲੋ।
ਤੁਹਾਡਾ ਕਿਉਂ ਨਹੀਂ ਅਵਾਜ ਅ ਰਹਿ ਹੈ
ਹਾਂ ਇਹ ਤੇ ਹੈ ਮਤਲਬ ਗਰਮੀ ਚ ਇੰਨਾ ਖਾਧਾ ਵੀ ਨਹੀਂ ਜਾਂਦਾ ਫਿਰ ਵੀ ਲਾਈਕ ਕਿੰਨੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ
ਹਾਂ ਇਹਤੇ ਗੱਲ ਹੈ ਹੀ। ਗਰਮੀ ਨੇ ਤਾਂ ਬੁਰਾ ਹਾਲ ਹੀ ਕੀਤਾ ਵਾ ਗਰਮੀ ਤਾਂ ਹਰ ਪਾਸੇ ਹੀ।
ਹਾਂਜੀ। ਉਹੀ ਨਾ ਹੁਣ ਜਿੰਨਾ ਕੋਈ ਧਿਆਨ ਰੱਖਦਾ ਓਨਾ ਹੀ ਵਿਗੜ ਜਾਂਦਾ।
ਤੁਹਾਡੀ ਆਵਾਜ਼ ਨਾ ਬੜੀ ਹਲਕੀ ਆ ਰਿਏ
ਹਾਂਜੀ ਇੱਕ ਮਿੰਟ ਹੁਣ ਆਈ
ਹਾਂ ਹੁਣ ਆ ਰਹੀ ਹੈ ਤੁਹਾਡੀ ਪਹਿਲੇ ਆ ਜਾ ਤੁਹਾਡੀ ਬੜੀ ਹਲਕੀ ਆ ਰਹੀ ਸੀ।
ਪਹਿਲਾ ਆ ਰਹੀ ਸੀ।
ਅੱਛਾ ਅੱਛਾ ਅੱਛਾ
ਹਾਂਜੀ,
ਹੋਰ ਸੁਣਾਓ ਬਸ,
ਪਿੰਪਲ ਦਾ ਤੇ ਇਹ ਵਿ ਰੱਖ ਸਕਦੇ ਕਿ ਖਾਣਾ ਪੀਣਾ ਆਪਣਾ ਅੱਛਾ ਰੱਖੋ ਔਰ ਪਾਣੀ ਸਹੀ ਤਰਾ ਪਿਓ
ਪਿੰਪਲ ਲਈ ਕੀ ਕਰਦੇ ਹੋ ਮਤਲਬ ਤੁਹਾਡਾ ਫੇਸਵੋਸ਼ ਕੀ ਹੈ,
ਮੇਰਾ ਫੇਸਵੋਸ਼ ਤਾਂ ਮੈਂ ਜਿਵੇਂ ਕਿ ਕੁਛ ਅੱਛੀ ਬ੍ਰਾਂਡ ਦਾ ਯੂਜ, ਕਰਨੀ ਆ ਜਿਦੇ ਨਾਲ ਨਾਈ ਸੀ ਨਾ ਮਈਐਡ ਐਸਿਡ ਹੋਏ ਯਾਂ ਸਰਾਸਿੱਕ ਐਸਿਡ ਹੋਏ,
ਹਾਂ ਮਤਲਬ ਨਾਮ ਕੀ ਹੈ ਉਸ ਫੇਸ ਵਾਸ਼ ਦਾ
ਮੈਂ ਤੇ ਵੈਸੇ ਉਹਦੇ ਯੂਜ ਕਰਨੀ ਆ ਡੋਟ ਇਨ ਕੀ ਦੇ,
ਅੱਛਾ ਡੋਟ ਇਨ ਕਿ ਦਾ ਯੂਜ ਕਰਦੇ ਹੋ ਇੱਕ ਪਨਾ ਬਹੁਤ ਫੇਮਸ ਹੋਇਆ ਤਾ ਅੱਜ ਕੱਲ੍ਹ ਡਰਮਾ ਕੌ ਦਾ
ਡਰਮਾਕੋ ਦਾ ਵੀ ਅੱਛਾ ਹੈ ਅਗਰ ਤੁਸੀਂ ਸਿੰਪਲ ਦਾ ਯੂਜ ਕਰਦੇ ਹੋ ਤਾਂ ਸਿੰਪਲ ਦਾ ਵੀ ਬੜਾ ਅੱਛਾ ਹੈ,
ਹਾਂ ਔਰ ਮਤਲਬ ਵਾਇਰਲ ਹੋਏ ਦੇ ਨੇ ਨਾ ਇਹ ਫੇਸ ਵੋਸ਼, ਮੈਂ ਕਿਹਾ ਚਲੋ ਪੁੱਛਦੀ ਹਾਂ ਤੁਸੀਂ ਕਿਹੜਾ ਲਗਾਉਦੇ ਹੋ,
ਮੈਂ ਤੇ ਡੋਟ ਇਨ ਕੀ ਦਾ ਹੀ ਇਸਤੇਮਾਲ ਯੂਜ ਕਰ ਰਹੀ ਸੀ, ਕਾਫੀ ਠੀਕ ਨੇ ਰਿਜ਼ਲਟ ਬਾਕੀ ਵਿ ਐਲ ਸੀ ਸੀ ਵੀ ਅੱਛਾ ਹੈ,
ਹਾਂ ਵੀ ਐਲ ਸੀ ਸੀ ਬਹੁਤ ਉਹ ਹੈ ਮਤਲਬ ਉਹਦੇ 'ਚ ਇੰਗਰੀਡੀਐਂਟਸ ਅੱਛੇ ਪਏ ਹੋਏ ਨੇ,
ਹਾਂ ਮੈਂ ਪਹਿਲੇ ਦੋ ਮਹੀਨੇ ਵੀ ਐਲ ਸੀ ਸੀ ਯੂਜ ਕੀਤਾ ਸੀ, ਮੈਂ ਇਕੱਠੀਆਂ ਦੋ ਬੋਟਲਸ ਮੰਗਾਈਆਂ ਸੀ, ਤੇ ਮੈਂ ਵੀ ਐਲ ਸੀ ਸੀ ਯੂਜ ਕੀਤਾ ਸੀ ਕਾਫੀ ਅੱਛੇ ਰਿਜ਼ਲਟ ਸੀ ਮੈਂ ਉਹਦਾ, ਸ਼ਾਇਦ ਮੈਂ ਤਾਂ ਸਟ੍ਰੋਬੇਰੀ ਵਾਲਾ ਮੰਗਾਇਆ ਸੀ,
ਹਾਂ ਮੈਂ ਵੀ ਸ ਸਟ੍ਰਾਬੇਰੀ ਵਾਲਾ ਲਗਾਉਂਨੀ ਹਾਂ ਬਟ ਉਹ ਕੋਈ ਮਤਲਬ ਉਹ ਨਹੀਂ ਹੈ ਲੈਕਮੇ ਦਾ ਹੈ ਉਹ,
ਅੱਛਾ ਲੈਕਮੀ ਦਾ ਲੈਕਮੀ ਦਾ ਪ੍ਰੋਡਕਟ ਕੁਛ ਹੁੰਦਾ,
ਹਾਂ ਮੇਂ ਲੇਕਮੀ ਮੈਂ ਤਾਂ ਯੂਜ ਕਰਦੀ ਹਾਂ ਅਜੇ ਤੱਕ ਤਾਂ ਫਿਰ ਮੈਨੂੰ ਲੱਗਦਾ ਕਿ ਨਹੀਂ ਇੰਨਾ ਬੈਟਰ, ਟਰ ਨਹੀਂ ਹੈ ਮੈਂ ਚੇਂਜ ਕਰਾਂਗੀ, ਠੀਕ ਹਾਂ, ਠੀਕ,
ਓਕੇ ਜੀ ਸਤਿ ਸ਼੍ਰੀ ਅਕਾਲ‌!
ਓਕੇ ਸਤਿ ਸ਼੍ਰੀ ਅਕਾਲ!